ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਹਾਂ
ਹੋਰ ਦੱਸੋ ਕੀ ਕਰ ਰੇ ਆ
ਤੁਂ ਦੱਸੋ ਤੁਸੀਂ ਦੱਸੋ ਤੁਸੀਂ ਕੀ ਕਰ ਰ ਹੋੁਣ
ਮੈਂ ਬਸ ਕੁੱਛ ਨਹੀਂ ਰੋਟੀ ਖਾ ਕੇ ਹਟੀ ਸੀ ਅੱਜ ਰੋਟੀ ਬਣਾਈ ਸੀ ਪੀਜੀੀ ਚ ਛੋਲੇ ਪੂਰੀ ਔਰ ਫੇਿਰ ਉਹ ਵੀ ਮਿਰਚਾਂ ਹੁੰਦੀਆਂ ਨੇ ਤੇ ਇਸ ਕਰਕੇ ਮੈਂ ਹਮ ਦਹੀਂ ਲੈ ਆਈ ਸੀ ਨੀਚੋਂ ਦੇ
ਅੱਛਾ ਅੱਛਾ ਹਾਂ ਦਹੀਂ ਮਿਰਚ ਘੱਟ ਲੱਗਦੀ ਨਾ ਫਿਰ ਉੱਥੇ
ਹਾਂ ਓਈ ਦਈ ਡਾਲ ਲੋ ਨਾ ਸਬਜ਼ੀ ਦਿੰਦੇ ਤੇ ਮਿਰਚੀ ਘੱਟ ਲੱਗਦੀ ਏ
ਹੂੰ ਅੱਛਾ
ਹੂੰ
ਹੋਰ
ਹੋਰ ਸੁਣਾਓ ਤੁਸੀਂ ਘੁੰਮਣ ਗਏ ਸੀ ਕਿ ਤਰ੍ਹਾਂ ਫਿਰ ਉੱਥੇ ਦਾ ਟਰਿਪ?
ਬਹੁਤ ਵਧੀਆ ਮਤਲਬ ਅਸੀਂ ਘੁੰਮਣ ਗਏ ਨਾ ਜਿਸ ਦਿਨ ਅਸੀਂ ਜਾਣਾ ਸੀ ਉਸ ਦਿਨ ਅਸੀਂ ਜਾ ਈ ਨੀ ਪਾਏ। ਅਸੀਂ ਅਗਲੇ ਦਿਨ ਗਏ ਉਸਦੇ ਬਾਅਦ। ਸਤਾਈ ਤਰੀਕ ਛੱਬੀ ਤਰੀਕ ਨੂੰ ਜਾਣਾ ਸੀ ਅਸੀਂ। ਫੇਰ ਅਸੀਂ ਛੱਬੀ ਤਰੀਕ ਨੂੰ ਜਾ ਨੀ ਪਾਏ ਤੇ ਫੇਰ ਅਸੀਂ ਨੈਕਸਟ ਡੇ ਗਏ ਆ। ਟਵੰਟੀ ਸੈਵਨ ਨੂੰ, ਟਵੰਟੀ ਸੈਵਨ ਨੂੰ ਤੋ ਅਸੀਂ ਨਿਕਲੇ, ਤੇ ਪਹਿਲੇ ਤੇ ਇੱਕ ਤੇ ਲੇਟ ਹੋ ਗਏ ਮੇਰੀ ਭਾਬੀ ਦਾ ਆ ਆਫਿਸ ਸੀ ਫੇਰ ਅਸੀਂ ਲੇਟ ਹੋ ਗਏ। ਫਿਰ ਉਹਦੇ ਬਾਅਦ ਅਸੀਂ ਬਾਰਾਂ ਵਜੇ ਨਾਲ ਨਿਕਲੇ ਆ ਬਾਰਾਂ ਇੱਕ ਵਜੇ ਨਾਲ। ਨਿਕਲ ਕੇ ਫਿਰ ਅਸੀਂ ਹਾਂ ਜਗ੍ਹਾ ਆਂਦੀ ਏ ਉੱਥੇ ਗੁਰਦੁਆਰੇ ਚ ਏਂਨਾ ਰਸ਼ ਸੀ ਉੱਥੇ ਏੰਨਾ ਟ੍ਰੈਫਿਕ ਲੱਗਿਆ ਹੋਇਆ। ਅਸੀਂ ਰਸਤਾ ਈ ਭਟਕ ਗਏ ਮਤਲਬ ਦੁਬਾਰਾ ਉੱਧਰੋ ਦੀ ਘੁੰਮ ਕੇ ਵਾਪਿਸ ਉੱਥੇ ਆ ਗਏ। ਹਾਂ ਫਿਰ ਅਸੀਂ ਰਾ ਰਾਤੀ ਨਈ ਮੈਪ ਵਾਲਾ ਚਾਲੂ ਕੀਤਾ ਸੀ ਪਰ ਫੇਰ ਉਹਨਾਂ ਨੇ ਡਾਇਵਰਜਨ ਕੀਤਾ ਦਾ ਸੀ ਨਾ। ਤੇ ਉਧਰੋਂ ਦੀ ਮੈਪ ਨੇ ਕੀ ਕੀਤਾ ਗੂਗਲ ਮੈਪ ਨੇ ਉੱਧਰੋਂ ਦੀ ਲਿਆ ਕੇ ਸਾਨੂੰ ਦੁਬਾਰਾ ਉੱਥੇ ਈ ਭੇਜਤਾ। ਵਾਪਿਸ।
ਅੱਛਾ, ਉਹ ਸਾਡੇ ਨਾਲ ਵੀ ਤਰੇਈ ਪੁਰੀ ਹੋਇਆ ਸੀ ਜੇ
ਗੋਲ-ਗੋਲ ਘੁਮਾ ਰਿਹਾ ਸੀ ਮੈਪ।
ਅੱਛਾ
ਹਾਂ
ਹੂੰ
ਹਾਂ ਇਸ ਲੀਏ ਫੇਰ ਉਹਦੇ ਬਾਅਦ ਅਸੀ ਉਹ ਟ੍ਰੈਫਿਕ ਤੋ ਨਿਕਲੇ ਬਹੁਤ ਮੁਸ਼ਕਿਲ ਨਾਲ ਨਿਕਲੇ ਫਿਰ ਸਾਨੂੰ ਭੁੱਖ ਲੱਗ ਗਈ ਅਸੀ ਫਿਰ ਬਰਗਰ ਵਗੈਰਾ ਖਾਏ, ਬਰਗਰ ਕਿੰਗ ਤੋ।
ਅੱਛਾ ਫਿਰ ਅੱਗੇ ਵਧੇ।
ਫਿਰ ਅਸੀ ਬਰਗਰ ਖਾ ਕੇ ਫਿਰ ਅਸੀ ਪੂਰੀ ਰਾਤ ਡਰਾਈਵ ਕੀਤੀ। ਕੀਤੀ ਰਾਤੀ ਪੂਰਾ ਰਾਤ ਡਰਾਈਵ ਕਰਕੇ ਫਿਰ ਸਾਨੂੰ ਉਥੇ ਪੁਲਿਸ ਵਾਲਿਆਂ ਨੇ ਰੋਕ ਲਿਆ, ਮਤਲਬ ਹ ਉਹ ਕਹਿੰਦੇ ਕਿ ਅਸੀ ਤੁਹਾਨੂੰ ਅੱਧੀ ਰਾਤੀ ਅੱਗੇ ਨੀ ਜਾਣ ਦੇਣਾ ਕਿਉਕਿ ਪਹਾੜੀ ਇਲਾਕਾ ਹੈ ਨਾ ਉਥੇ, ਤੇ ਉਹਨਾਂ ਨੇ ਕਿਹਾ ਕਿ ਅਸੀ ਦੱਸ ਵਜੇ ਦੇ ਬਾਅਦ ਅੱਗੇ ਗੱਡੀਆਂ ਨੀ ਜਾਣ ਦਿੰਦੇ ਅਸੀ ਉਥੇ ਪਹੁੰਚੇ ਸੀ ਇਕ ਵਜੇ ਨਾਲ। ਤੇ ਇਕ ਇਕ ਵਜੇ ਨਾਲ ਅਸੀ ਉਥੇ ਪਹੁੰਚੇ ਸੀ ਤੇ ਫਿਰ ਉਹਦੇ ਬਾਅਦ ਉਹਨਾਂ ਨੇ ਕਿਹਾ ਸੀ ਦਸ ਵਜੇ ਤੋ ਬਾਅਦ ਗਡੀਆ ਨੀ ਜਾਣ ਦਿੰਦੇ ਅੱਗੇ, ਤੇ ਫੇਰ ਉਦੇ ਬਾਰ ਅਸੀਂ ਉੱਥੇ ਪਹੁੰਚੇ। ਫੇਰ ਅਸੀ ਇੱਕ ਹੋਟਲ ਲਿੱਤਾ ਉੱਥੇ ਸੋਏ ਫੇਰ ਉਧਰੋਂ ਸਵੇਰੇ ਨਿਕਲੇ ਨੌ ਵਜੇ। ਨੌ ਵਜੇ ਨਿਕਲ ਫੇਰ ਅਸੀਂ ਬਾਰਾਂ ਇੱਕ ਵਜੇ ਤੋਂ ਪਹੁੰਚੇ ਉੱਥੇ। ਫੇਰ ਮੰਮਾ ਵੀ ਨਾਲ ਸੀ ਸਾਡੇ ਮੰਮਾ ਦਾ ਹੈਲੀ ਕਾਪਟਰ ਬੁੱਕ ਕਰਵਾਇਆ, ਉਪਰ ਜਾਣ ਲਈਏ ਹਾਂ। ਫਿਰ ਮੰਮਾ ਦਾ ਹੈਲੀਕਾਪਟਰ ਬੁੱਕ ਕਰਵਾ ਕੇ, ਫੇਰ ਅਸੀ ਆਪਣੀ ਚੜਾਈ ਸਟਾਟ ਕੀਤੀ ਮੰਮੀ ਨੂੰ ਹੈਲੀਕਾਪਟਰ ਮਿਲਿਆ ਸੀ ਚਾਰ ਵਜੇ। ਸਲੋਟ ਕਿ ਚਾਰ ਵਜੇ ਲੈ ਕਰ ਜਾਏਗਾ।
ਅਛਾ।
ਹਾਂ, ਤੇ ਫੇਰ ਉਹ ਚਾਰ-ਵਜੇ ਲੇਕਰ ਗਿਆ ਮੰਮੀ ਨੂੰ, ਔਰ ਅਸੀ ਧੀਰੇ-ਧੀਰੇ-ਧੀਰੇ ਫਿਰ ਅਪਣੀ ਚ੍ਹੜਾਈ ਸਟਾਰਟ ਕੀਤੀ, ਬਹੁਤ ਮੁਸ਼ਕਿਲ ਚੜ੍ਹਾਈ ਸੀ, ਸਾਡੀ ਲ ਲਤਾਂ ਨੇ ਜਵਾਬ ਦੇਤਾ, ਹਾਂ ਪਰ ਅਸੀ ਪਹੁੰਚ ਗਏ ਸੀ, ਟਾਈਮ ਨਾਲ। ਹਾਂ, ਫਿਰ ਹਾਂ ਮਤਲਬ ਐਸਾ ਹੁੰਦਾ ਸਾਨੂੰ ਟਾਈਮ ਦਾ ਮਤਲਬ, ਅਸੀ ਪਹੁੰਚ ਗਏ ਸੀ ਉਥੇ ਅੱਠ ਵਜੇ ਨਾਲ। ਪੌਨੇ ਅੱਠ ਅਸੀ ਉੱਪਰ ਪਹੁੰਚ ਗਏ ਸੀਗੇ।
ਰਾਤੀ ਅੱਠ ਵਜੇ?
ਹਾਂ, ਅਸੀ ਲੇਟ ਚ੍ਹੜਾਈ ਕੀਤੀ ਸੀ ਨਾ, ਸਟਾਰਟ ਬਾਹਰ ਦੋ ਵਜੇ ਅਸੀ ਕੀਤੀ ਸੀ ਚ੍ਹੜਾਈ।
ਤੇ ਫੇਰ, ਰਾਤ-ਰਾਤ ਫਿਰ ਉਤਰਨਾ ਵੀ ਪਿਆ?
ਨਹੀ-ਨਹੀ, ਅਸੀ ਉਪਰ ਚ੍ਹੜਾਈ ਸਟਾਰਟ ਕਰਕੇ ਉਪਰ ਪਹੁੰਚ ਗਏ, ਫਿਰ ਅਗਲੇ ਦਿਨ ਉੱਪਰ ਵਾਲੀ ਚ੍ਹੜਾਈ, ਦੂਸਰੀ ਵਾਲੀ ਚ੍ਹੜਾਈ ਸਟਾਰਟ ਹੁੰਦੀ ਹੈ।
ਅਛਾ! ਅੱਧੇ ਤੱਕ ਹੂੰ-ਹੂੰ-
ਉਹ ਵਾਲੀ ਚ੍ਹੜਾਈ ਸਟਾਰਟ ਕਰਕੇ, ਫਿਰ ਉਹਦੇ ਬਾਅਦ ਵਾਪਿਸ ਉਥੇ ਨੀਚੇ ਆਏ‌। ਗੁਰਦੁਆਰੇ, ਫਿਰ ਉਹਦੇ ਬਾਅਦ ਨੀਚੇ ਵਾਲੀ ਚੜਾਈ ਕੀਤੀ। ਉਤਰਾਈ ਮਤਲਬ, ਨੀਚੇ ਵਾਲੀ ਉਤਰਾਈ ਕਿ ਤਿੰਨ ਦਿਨ ਲੱਗ ਜਾਂਦੇ ਨੇ ਉਥੇ ਪ੍ਰੋਪਰ, ਨਾ-ਨਾ ਸਭ ਤੋ ਉਪਰ ਨੀ ਰੁਕ ਦਿੰਦੇ।
ਅਛਾ-ਅਛਾ-ਅਛਾ ਉਥੇ ਮਤਲਬ ਗਏ ਮ ਇਸਨਾਨ ਕਰਕੇ, ਮੱਥਾ ਟੇਕਕੇ ਉਤਰ ਆਓ?
ਔਰ ਹਾਂ, ਉਤਰੋ ਵਾਪਿਸ ਉਤਰੋ।
ਅੱਛਾ, ਹੂੰ
ਹੂੰ
ਵ ਰੁਕਨਦਾ ਮਤਲਬ ਫਿਰ ਰੁ, ਮਤਲ ਥੋੜੀ ਦੇਰ ਵਾਸਤੇ ਰੋ ਸਕਦੇ, ਦ ਘੁੰਮ ਸਕਦੇ। ਹੂੰ, ਹੂੰ।
ਉਹਦੇ ਬਾਅਦ ਨੀ ਅਲਾਓਡ ਕਰਦੇ ਉੱਥੇ ਨਾ, ਉੱਥੇ ਅ ਮਤਲਬ ਵੈਦਰ ਬੜਾ ਖ਼ਰਾਬ ਰਹਿੰਦਾ।
ਹੂੰ, ਹੂੰ, ਹੂੰ।
ਉੱਥੇ ਬਹੁਤ ਜਿਆਦਾ ਵੈਦਰ ਕੰਡੀਸ਼ਨ, ਔਕਸੀਜਨ ਲੈਵਲ ਨਹੀਂ ਹੁੰਦਾ ਤੇ, ਇੱਕਦਮ ਜ਼ੀਰੋ ਹੁੰਦਾ ਔਕਸੀਜਨ ਲੈਵਲ। ਇਸ ਲਈ ਅਸੀਂ ਗਏ ਸੀ, ਇਕਦਮ ਉੱਪਰ ਇੰਨੇ ਜ਼ਿਆਦਾ ਕਲਾਊਡ ਆਏਦੇ ਸੀ, ਬਾਪਰੇ ਬਾਪ! ਬਹੁਤ ਹੀ ਸਾਰੇ। ਅਸੀ ਧੀਰੇ-ਧੀਰੇ, ਧੀਰੇ-ਧੀਰੇ ਨੀਚੇ ਉਤਰੇ ਆਂ। ਬੜੀ ਮੁਸ਼ਕਿਲ ਨਾਲ। ਬੱਚੇ ਵੀ ਗਏ ਦੇ ਸੀ ਸਾਡੇ ਨਾਲ ਉਹਨਾਂ ਨੂੰ, ਬਾਸਕਿਟ ਵਗੈਰਾ ਕਰਵਾਏ। ਹੈਂ?
ਮੈਂ ਦਿਨੇ-ਦਿਨੇ ਉਤਰ ਗਈ ਦਿਨੇ'ਚ।
ਹਾਂ-ਹਾਂ, ਹਾਂ-ਹਾਂ ਦਿਨ-ਦਿਨ'ਚ ਉਤਰ ਗਏ।
ਹੂੰ, ਅੱਛਾ। ਤੇ ਰਾਤ ਨੂੰ ਤਾਂ ਨੀ ਕਰਦੇ ਹੋਣੇ ਚ੍ਹੜਾਈ, ਕੀ ਕਰਦੇ ਰਾਤ ਵੀ?
ਨਾ-ਨਾ-ਨਾ, ਰਾਤੀ ਨੀ ਕਰਦੇ, ਰਾਤੀ ਮਨਾ ਕਰ ਦਿੰਦੇ ਨੇ। ਮਤਲਬ ਦੁਪਹਿਰੇ, ਦੋ ਵਜੇ ਦੇ ਬਾਅਦ ਚ੍ਹੜਾਈ ਸਟਾਰਟ ਨਹੀ ਹੁੰ, ਦੁਪਹਿਰੇ ਦੋ, ਨੀ ਤਿੰਨ ਹਾਂ ਦੋ-ਤਿੰਨ ਵਜੇ ਦੇ ਬਾਅਦ, ਚੜਾਈ ਸਟਾਰਟ ਨਹੀ ਹੁੰਦੀ।
ਅਛਾ। ਮਤਲਬ ਉਹ ਪਹਿਲੇ-ਪਹਿਲੇ ਹੀ, ਸਵੇਰੇ- ਸਵੇਰੇ ਕਰਲੋ ਤੇ ਕਰਲੋ, ਸਵੇਰੇ ਚਲ ਜੋ ਅੱਠ ਨੌ ਵਜੇ, ਸਟਾਰਟ ਹੋਜੋ ਚੜਨਾ
ਹਾਂਜੀ। ਫਿਰ ਉਹਦੇ ਬਾਅਦ ਅਸੀਂ ਨੀਚੇ ਆਏ, ਫਿਰ ਇੱਕ ਜਗ੍ਹਾ ਹੋਰ ਸੀ, ਜਦੋਂ ਪੂਰਾ ਪ੍ਰੋਪਰ ਨੀਚੇ ਉਤਰ ਗਏ ਨਾ, ਤੇ ਇੱਕ ਜਗ੍ਹਾ ਹੋਰ ਸੀ, ਫਿਰ ਉੱਥੇ ਅਸੀਂ ਗਏ ਅਹ ਨਾਲ ਹੀ ਲੱਗ ਤੇ ਉਹ ਮੰਦਿਰ ਏ, ਉੱਧਰ ਗਏ ਅਸੀਂ, ਉੱਥੇ ਅਸੀਂ ਗਰਮ ਪਾਣੀ'ਚ ਨ੍ਹਾਤੇ। ਬਹੁਤ ਮਜ਼ਾ ਆਇਆ। ਹਮ
ਹਮ-ਹਮ।
ਫਿਰ ਨੈਕਸਟ ਡੇ ਅਸੀਂ, ਇੱਕ ਵਿਲੇਜ ਗਏ। ਉੱਥੇ ਫੋਟੋ ਸ਼ੂਟ ਵਗੈਰਾ ਕਰਵਾਇਆ। ਤੇ ਉੱਥੇ ਮੇਰੀ ਭਾਬੀ ਨੂੰ ਮਧੂਮੱਖੀਆਂ ਲੜ ਗਈਆਂ। ਹਾਂ। ਫੇਰ ਸਾਡਾ ਮੂਡ ਹੀ ਖ਼ਰਾਬ ਉੱਥੇ ਹਾਂ। ਉਹੀ ਨਾ ਮੂਡ ਖ਼ਰਾਬ ਹੋ ਗਿਆ। ਫੇਰ ਅਸੀਂ ਵਾਪਿਸ ਨੀਚੇ ਉਤਰ ਆਏ। ਫਿਰ ਬ੍ਰੇਕਫਾਸਟ ਕੀਤਾ। ਤੇ ਫੇਰ ਇੱਕ ਬੜਾ ਪਿਆਰਾ ਵਾਟਰਫਾਲ ਸੀ। ਉੱਥੇ ਅਸੀਂ ਫੇਰ ਦੁਬਾਰਾ ਤੋਂ ਫੋਟੋ ਸ਼ੂਟ ਕਰਵਾਇਆ। ਬੜਾ ਮਜ਼ਾ ਆਇਆ ਉੱਥੇ।
ਅੱਛਾ-ਅੱਛਾ ਹਮ। ਕੱਲ ਆਇਓ ਫਿਰ ਫੋਟੋ ਦੇਖ ਹਾਂਜੀ। ਅਸੀ ਵੀ।
ਹਾਂ। ਡਾਲਾਂਗੇ ਫੋਟੋਜ਼। ਦੇਖਣਾ ਤਾਂ ਸੇਵੇਂ। ਵੀਡੀਓਜ਼ ਵਗੈਰਾ ਬਣਵਾਈਆਂ। ਫਿਰ ਵਾਪਿਸ ਸਾਡਾ ਮਨ ਕੀਤਾ ਇੱਕ ਦਿਨ ਹੋਰ ਉੱਥੇ ਰਹੀਏ। ਬੜਾ ਅੱਛਾ ਵੈਦਰ ਹੁੰਦਾ ਨਾ ਉੱਥੇ ਦਾ। ਕਲਾਈਮੇਟ ਵੈਦਰ ਬਹੁਤ ਹੀ ਪਿਆਰਾ ਹੁੰਦਾ ਉੱਥੇ ਦਾ। ਉੱਥੇ ਬਸ ਇੱਕ ਦਿਨ ਹੋਰ ਰੁਕੇ। ਫੇਰ ਨੈਕਸਟ ਡੇ ਜਦੋਂ ਨਿਕਲੇ ਉੱਧਰੋਂ ਦੀ ਤੇ ਅੱਗੇ ਪਤਾ ਚਲਿਆ ਤੇ ਇੱਕ ਜਗ੍ਹਾ ਲੈਂਡ ਸਲਾਈਡਿੰਗ ਹੋ ਗਈ ਉਥੇ। ਇੱਕ ਪੂਰਾ ਪਹਾੜ ਨੀਚੇ ਗਿਰ ਗਿਆ।
ਹਮ-ਹਮ।
ਤੇ ਬਹੁਤ ਦੇਰ ਲੱਗ ਗਈ। ਸਾਨੂੰ ਉੱਥੇ ਇੱਕ ਦਿਨ ਵੇਸਟ ਹੋ ਗਿਆ ਸਾਡਾ। ਬਾਕੀ ਓਵਰਆਲ ਬਹੁਤ ਮਜ਼ਾ ਆਇਆ ਚੱਲਣਾ ਤੁਸੀਂ ਵੀ ਅਗਲੇ ਸਾਲ ਨਾ ਸਾਡੇ ਨਾਲ
ਹਮ-ਹਮ ਕੋਸ਼ਿਸ਼ ਕਰਾਂਗੇ ਜਾਣ ਹਾਂ। ਕੋਸ਼ਿਸ਼ ਕਰਾਂਗੇ। ਬਾਕੀ ਜਦੋਂ ਲਿਖਿਆ ਹੁੰਦਾ। ਉਦ ਹੀ ਜਾਣ ਤਾਂ ਹੁੰਦਾ ਵ।
ਹਾਂ। ਕੋਈ ਨੀ, ਚੱਲਣਾ। ਬੜਾ ਮਜ਼ਾ ਆਉਂਦਾ ਹੈ।
ਹਮ- ਹਮ ਮੈਨੂੰ ਵੀ ਘੁੰਮਣਾ- ਫਿਰਨਾ ਬਹੁਤ ਪਸੰਦ ਆ।
ਅੱਛਾ।
ਮਤਲਬ ਹਾਂ। ਮੈਂ ਤਾਂ ਸ਼ੁਰੂ ਤੋਂ ਮੈਂਲਬ ਛੋਟੇ ਸੇਹੀ ਸਭ ਜਗ੍ਹਾ ਸਭ ਦੇ ਨਾਲ ਚੱਲ ਜਾਂਦੀ ਹੁੰਦੀ ਸੀ। ਆਪਣੀ ਤਾਈ ਦੇ ਨਾਲ ਚਲੇ ਜਾਣਾ, ਆਪਣੀ ਮਾਸੀ ਨਾਲ, ਮਾਮੇ ਨਾਲ ਸਭ ਨਾਲ ਬਹੁਤ ਘੁੰਮੀ ਆ।
ਹਮ -ਹਮ ਸਹੀ ਹੈ। ਮੈਂ ਵੀ ਆਪਣੀ ਮਤਲਬ ਮੈਂ ਵੀ ਬਹੁਤ ਘੁੰਮੀ ਹਾਂ। ਮੈਂ ਅੱਧੇ ਤੋਂ ਜ਼ਿਆਦਾ ਮੈਂ, ਇੰਡੀਆ ਐਕਸਪਲੋਰ ਕਰ ਲਿਆ ਹੈ। ਹੁਣ ਥੋੜੀ- ਥੋੜ੍ਹੀ ਜਗ੍ਹਾ ਹੋਰ ਬਾਕੀਆਂ ਨੇ। ਇੱਧਰ ਸਾਊਥ ਸਾਈਡ ਘੁੰਮਣਾ ਬਾਕੀ ਹੈ।
ਅੱਛਾ। ਨਹੀਂ ਮੈਂ ਪੂਰਾ ਇੰਡੀਆ- ਉੰਡੀਆ ਨਹੀਂ ਘੁੰਮਿਆ। ਇਧਰ ਲਾਕੇ -ਲਾਕੇ ਘੁੰਮਿਆ। ਬ ਨ ਆਹ ਐਦਰ- ਉਦਰੀ ਅ। ਬਾਰ ਐਦਰ- ਉਦੋੁਰ ਕਿਤੇ ਨਹੀਗੇ।
ਅੱਛਾ।
ਆਪਣੇ ਤਾਈ ਨਾਲ ਚਲੇ ਗੇ ਤਾਈ ਦਾ ਘਰ ਇਹ ਸਭ ਜਗ੍ਹਾ ਹੀ ਬਾਹਰ ਨੀ। ਕਿਥ ਘੁੰਮਿਆ ਬਾਹਰ ਤੇ। ਵੀ ਦੇਖੋ ਕਦੋਂ ਲਗਨ ਖੁੱਲਦਾ ਸਾਡਾ ਘੁੰਮਣ ਦਾ ਇੱਧਰ- ਉਧਰ।
ਹਮ। ਨਹੀਂ- ਨਹੀਂ ਕਰਨਾ ਚਾਹੀਦਾ ਐਕਸਪਲੋਰ।
ਹਮ।
ਮਤਲਬ ਐਸਾ ਬਣਾਓ ਕਿ ਇੱਕ ਸਾਲ ਦੇ ਅੰਦਰ ਨਾ ਦੋ ਟ੍ਰਿਪ ਬਣਾਾਲੋ। ਜਿਵੇ ਸਮਰ ਵੇਕੇਸ਼ਨ ਸਮਰ ਵੇਕੇਸ਼ਨ ਤੁਸੀਂ ਚਲੇ ਜਾਓ ਪਹਾੜਾਂ ਵਾਲੀ ਸਾਈਡ। ਔਰ ਵਿੰਟਰ ਵੇਕੇਸ਼ਨ ਚਲੇ ਜਾਓ ਤੁਸੀਂ ਇੱਧਰ ਨੀਚੇ ਸਾਊਥ ਵਾਲੀ ਸਾਈਡ
ਹੁ
ਇੱਕ ਸਾਲ ਦੇ ਨਾਲ ਦੋ ਦੋ ਟ੍ਰਿਪ ਬਣਾਓ ਅਸੀਂ ਵੀ ਐਵੇਂ ਕਰਦੇ ਹਾਂ ਤੇ ਪਹਿਲੇ ਪੈਸੇ ਸੇਵ ਕਰ ਲੈਂਦੇ ਹਾਂ ਥੋੜ੍ਹੇ ਬਹੁਤ
ਹੁ ਹੁ
ਔਰ ਫਿਰ ਉਹਦੇ ਬਾਅਦ ਇੱਕ ਟ੍ਰਿਪ ਕਰਾ ਆਂਦੇ ਆ ਔਰ ਜੋ ਜਿਸ ਜਗ੍ਹਾ ਤੁਸੀਂ ਜਾ ਚੁੱਕੇ ਹੋ ਉਸ ਜਗ੍ਹਾ ਦੁਬਾਰਾ ਨਾ ਜਾਓ
ਅੱਛਾ
ਹਾਂ ਜਿਵੇ ਮਨ ਲੋ ਰਲੀਜੀਅਸ ਪਲੇਸ ਹੈ ਉਸ ਜਗ੍ਹਾ ਤੇ ਜਾ ਸਕਦੇ ਹੋ ਬਾਕੀ ਵੈਸੇ ਉਹ ਨਾ ਕਰੋ
ਹੁ
ਇਕ ਈ ਜਗ੍ਹਾ ਘੁੰਮ ਘੁੰਮ ਕੇ ਬੋਰ ਹੋ ਜਾਂਦਾ ਬੰਦਾ
ਹਾਂ ਉਹ ਤੇ ਹੈ ਹੁ
ਕਹੀ ਨਾ
ਅ ਹੁ ਹੁ
ਤੁਸੀਂ ਇੱਕ ਪਿਗੀ ਬੈਂਕ ਲਗਾ ਲਓ ਉਹ ਵਾਲਾ ਪਿਗੀ ਬੈਂਕ ਆਂਦਾ ਨਾ ਅੱਜ ਕੱਲ ਉਹ ਵਾਲਾ ਟੀ ਵਾਲਾ ਜੋ ਆਂਦਾ ਨਾ ਅੱਛਾ ਇਹਦੇ ਵਾਸਤੇ ਹੈ ਇੱਕ ਪਿਗੀ ਹਾਂ ਉਹੀ ਤੁਸੀਂ ਉਹਦੇ ਅੰਦ ਮਤਲਬ ਉਹਦੇ ਤੇ ਲਿਖਿਆ ਹੁੰਦਾ ਸੀ ਫਾਈਵ ਹੰਡਰੇਡ ਟੂ ਹੰਡਰੇਡ ਏਵੇਂ ਤੁਸੀਂ ਇੱਕ ਪਿਗੀ ਬੈਂਕ ਬਨਾ ਲਓ ਫਿਫਟੀ ਥਾਊਸੈਂਡ ਵਾਲਾ ਠੀਕ ਹੈ ਉਹਨੂੰ ਤੁਸੀਂ ਤੁਹਾਡਾ ਤੁਸੀਂ ਟਾਰਗੇਟ ਕਰ ਲਓਗੀ ਮੈਨੂੰ ਇੱਕ ਸਾਲ ਅੰਦਰ ਇਹ ਪੂਰਾ ਪਿਗੀ ਬੈਂਕ ਫੁੱਲ ਕਰਨਾ ਮੈਂ ਤੇ ਇਹੀ ਟਾਰਗੇਟ ਬਣਾਇਆ ਦਾ ਮੈਂ ਇੱਕ ਲੱਖ ਰੁਪਏ ਵਾਲਾ ਲਗਾਇਆ ਦਾ ਪ ਪਿਗੀ ਬੈਂਕ
ਅੱਛਾ ਲਿਆਂਦਾ ਵਾ
ਸਾਲ ਦੇ ਅੰਦਰ, ਹਾਂ ਇੱਕ ਸਾਲ ਦੇ ਅੰਦਰ ਫੁੱਲ ਕਰਨਾ ਉਹਨੂੰ
ਅੱਛਾ ਹੁ ਵਧੀਆ ਤੇ
ਔਰ ਫੇਿਰ ਜਦੋਂ ਘੁੰਮਣ ਜਾਣਾ, ਉਹਨੂੰ ਫੋੜ ਦਓ। ਅਰੇ ਤਾਂ ਹੀ ਤਾਂ ਉਹ ਪਿਗੀ ਬੈਂਕ ਲੇਕਰ ਆਉ, ਅੰਦਰ ਜੁੜ ਕੇ ਰਹਿਣਗੇ ਨਾ ਵੈਸੇ ਤੇ ਨਹੀਂ ਜਾਣਗੇ ਇੱਧਰ ਤਾਂ।
ਸਾਡੇ ਇੱਥੇ ਉਹ ਪਿੱਗੀ ਬੈਂਕ ਤੋਂ ਹੀ ਨਿਕਲ ਜਾਂਦੇ ਹੁੰਦੇ ਜਦੋਂ ਕੰਮ ਪੈਂਦਾ। ਹੋ ਈ ਨਾ ਕੰਮ ਹੀ ਇਹੋ ਜਿਹਾ ਲਗਦਾ। ਕਿ ਕਈ ਵਾਰੀ ਨਹੀਂ ਰਹਿੰਦਾ ਤੇ ਫਿਰ ਬਿੱਗੀ ਬੈਂਕ ਚੋ ਈ ਨਿਕਾਲ ਕੇ ਦੇਣੇ ਪੈਂਦੇ। ਕਈ ਵਾਰ ਹੋਇਆ ਸਾਡੇ ਨਾਲ ਹਾਂ ਕਈ ਵਾਰ ਸਾਡੇ ਨਾਲ ਇਸ ਤਰ੍ਹਾਂ ਹੁੰਦਾ। ਕਿਉਂਕਿ ਜਦੋਂ ਨਾ ਮਤਲਬ ਬੱਚੇ ਲੋਕ ਨੂੰ ਜਦ ਤਕ ਮਤਲਬ ਇਸ ਤਰ੍ਹਾਂ ਕਈ ਵਾਰੀ ਇਸ ਤਰ੍ਹਾਂ ਹੀ ਕੰਮ ਆ ਸੀਜਨ ਰਹਿੰਦਾ ਹੈ ਫੇਰ ਜਿਹੜਾ ਲੇਬਰ ਲੁਬਰ ਨੂੰ ਪੇਮੈਂਟ ਕਰਨੀ ਆ ਏਧਰ ਉਧਰ ਕਿਤੇ ਦੇਣਾ ਤਾ ਫੇਰ ਥੋੜਾ ਬਹੁਤ ਫਿਰ ਉਹਨੂੰ ਖਾਲੀ ਕਰਨਾ ਪੈਂਦਾ।
ਹਾਂ ਉਹ ਤੇ ਹੈ ਕਰਨਾ ਪੈਂਦਾ।
ਹਾਂ, ਤੇ ਬਾਕੀ ਉਹ ਹੈ ਹਾ। ਉਹੀ ਹੈ ਕਿ ਚਲੋ ਮਤਲਬ ਕੰਮ ਹੀ ਆ ਜਾਂਦੇ ਅੱਛਾ ਠੀਕ ਹੈ ਨਾ
ਹਾਂਜੀ ਚਲੋ,